ਹੈਲੋ ਹਾਂਜੀ ਆ ਗਈ ਵਾਜ਼।
ਆਹ ਅਵਾਜ਼ ਆ ਗਈ ਆ। ਘਰ ਰਹਿ ਕੇ ਵੇਖ ਲੈ ਸਾਰਾ ਦਿਨ ਨੀ ਵਿਹਲਿਆ ਹੋਇਆ ਜਾਂਦਾ।
ਕਿਦਾਂ ਹੁ ਕੰਮ ਤੇ ਸਗੋਂ ਉਥੇ ਚਲੇ ਜਾਨੇ ਆ ਉਥੇ ਦਿਹਾੜੀ ਸਗੋਂ ਉੱਥੇ ਪਤਾ ਨੀ ਚੱਲਦੀ ਤੇ ਇੱਥੇ ਕੰਮ ਨੀ ਮੁੱਕਦਾ।
ਉਹ ਕੀ ਕਰਦੇ ਈ ਲਾਲ।
ਬਸ ਉਹ ਵੀ ਖੇਡਣ ਡਿਆ।
ਹੂ, ਨਾਲੇ ਪਤਾ ਕੀ ਬੱਚੇ ਆ ਜਾਂਦੇ ਨਾ ਸਵੇਰੇ ਤੇ ਉਹਦੇ ਨਾਲ ਤੇ ਸਾਰਾ ਕੰਮ ਰੁਕ ਘਰਦਾ ਹੁਣ ਉਹ ਉੱਠਣ ਜਾਣ, ਇਹ ਕਾਦੀ ਆਵਾਜ਼ ਆਉਂ।
ਚੱਲੀ ਮੈਂ ਅੰਦਰ ਉ ਨਾ, ਬਾਹਰ ਕੋਈ ਮਿਸਤਰੀ ਲੱਗ
ਅੱਛਾ ਅੱਛਾ, ਤਾਂ ਹੀ ਨਾ ਉਹ ਬੜੀ ਆਵਾਜ਼ ਆਉਣ ਡਹੀ ਕੰਨਾਂ ਚ ਠੁਕ ਠੁਕ
ਬੜੀ ਆਵਾਜ਼
ਹਾਂ ਹਾਂ, ਅਹ ਹੋਰ ਸੁਣਾ ਨਵੀ ਤਾਜ਼ੀਆਂ?
ਬਸ ਵਧੀ
ਅੱਜ ਇਹਦਾ ਤੇ ਕੰਮ ਈ ਨੀ ਹੋਇਆ।
ਕਿਉ?
ਏ ਨਾ ਉਹ ਜਿਹੜਾ ਵੋਟਰ ਕਾਰਡ ਬਣਵਾਇਆ ਨਾ ਉਹ ਅਜੇ ਕਹਿੰ ਦੇ ਆ ਵੀ ਵੋਟਰ ਕਾਰਡ ਤੇ ਚੱਲ ਪਿਆ ਐ, ਪਰ ਨਾਮ ਅਜੇ ਚੜਿਆ ਨਹੀਂ ਹੋਇਆ ਉੱਤੇ।
ਅੱਛਾ।
ਵੋਟਰ ਕਾਰਡ ਬਣ ਗਿਆ ਹੈ ਤੇ ਜਿਵੇਂ ਵੋਟ ਚਲਾਉਣੀ ਐ ਨਾ ਉਹ ਨੀ ਅਜੇ ਚੱਲਿਆ। ਤੇ ਏਸ ਗੱਲ ਨੂੰ ਹੁਣ ਮਹੀਨਾ ਲੱਗਣਾ ਏ।
ਅੱਛਾ।
ਤੇ ਫੇਰ ਹੁਣ ਮਹੀਨਾ ਵੇਟ ਕਰੋ ਤੇ ਪਰ ਜਿਹੜੀ ਮੈਡਮ ਨੇ ਸਾਡੇ ਕੀਤੇ ਸੀ ਫੇਰ ਅਸੀਂ ਉਹਦੇ ਕੋਲ ਗਏ ਉਹ ਤੋਂ ਕਰਵਾਇਆ ਤੇ ਉਹ ਕਹਿੰਦੀ ਵੀ ਤੁਹਾਡਾ ਚੱਲਦਾ ਨੀ ਪਿਆ ਫੇਰ ਅਸੀਂ ਕਾਲੇ ਭਾਈ ਕੋਲ ਆਏ। ਕਾਲੇ ਬਾਈ ਕਹਿੰਦੇ ਆ ਵੀ ਅਜੇ ਨੀ ਚੱਲਨਾ, ਉਹ ਨੀ ਚੱਲਦਾ ਪਿਆ ਇਹ ਕਿਸ ਪਤਾ ਕਰਵਾਇਆ ਤੇ ਉਹ ਕਹਿੰਦਾ ਵੀ ਇਹਦੇ ਦਾ ਵੋਟਰ ਕਾਰਡ ਚੱਲਦਾ ਪਿਆ, ਅਸੀਂ ਫੇਰ ਇਹ ਫੇਰ ਉਹਦੇ ਕੋਲ ਗਈ ਮੈਡਮ ਕੋਲ, ਉਹ ਕਹਿੰਦੀ ਪੀ ਵੋਟਰ ਕਾਰਡ ਚਲ ਚਲਦਾ ਪਿਆ ਏ, ਪਰ ਨਾ ਅਜੇ ਤੁਹਾਡਾ ਨਾਮ ਉੱਪਰ ਇਸ਼ੂ ਨੀ ਹੋਇਆ।
ਅੱਛਾ।
ਹੁਣ ਹੁਣ ਮਹੀਨਾ ਲੱਗਣਾ ਅਜੇ ਕਿਉਂਕਿ ਅਜੇ ਥੋੜੇ ਦਿਨ ਹੀ ਹੋਏ ਬਣੇ ਨੂੰ ਤੇ ਊ ਅ ਜੁਲਾਈ ਜੁਲਾਈ ਚ ਕਹਿੰਦੀ ਸੀ ਫੇਰ ਜਾਇਓ ਤੇ ਫੇਰ ਤੁਹਾਡਾ ਉਦੋਂ ਤੱਕ ਨਾਮ ਚੜ ਜੇਗਾ ਤੇ ਅਸੀਂ ਕਿਹਾ ਚਲ ਕਿ ਅ ਉਹ ਨਾ ਉੱਥੇ ਪਤਾ ਕੌਣ ਗਿਆ ਸੀ ਤੇ ਗਈ ਸੀ ਮਤਲਬ ਉਹ ਜਿਹੜੇ ਏ ਨਾ ਨਾਲ ਦੀ ਗਲੀ ਤੇ ਹੈਗੇ ਹੀ ਇੱਥੇ ਬੜੇ ਅਮੀਰ ਬੰਦੇ ਹੈਂ ਗੰਜਾ ਜਿਹਾ ਹੈਗਾ ਤੇ ਦਾੜੀ ਉਹਦੀ ਬੜੀ ਵੱਡੀ ਵੱਡੀ ਏ ਤੇ ਟੈਟੂ ਉਹਨੇ ਸਾਰੇ ਬਾਹਵਾਂ ਚ ਬਣਵਾਏ, ਤੇ ਉਹ ਅਪਨੀ ਵੋਹਟੀ ਲੈ ਕੇ ਗਿਆ। ਤੇ ਕਾਰਡ ਉਹਦਾ ਵੀ ਨਹੀਂ ਚੱਲਿਆ, ਉਹਦਾ ਵੀ ਵੋਟਰ ਕਾਰਡ ਨਾ ਪੁਰਾਣਾ ਸੀ। ਤੇ ਕਹਿੰਦੀ ਇਹਨੂੰ ਨਿਊ ਕਰਵਾਓ ਪਹਿਲੋਂ।
ਅੱਛਾ।
ਤੇ ਕਿੰਨੇ ਜਾਣੇ ਵਾਪਿਸ ਆ ਗੇ? ਹੈਂ ਕੋਈ ਇੱਥੋਂ ਕੰਮ ਰੁਕ ਗਿਆ ਏ ਕੋਈ ਇੱਥੋਂ ਕੰਮ ਰੁਕਿਆ, ਕੋਈ ਇੱਥੋਂ ਕੰਮ ਰੁਕਿਆ ਪਿਐ ਤੇ ਫੇਰ ਓ ਕ ਅਸੀਂ ਏਨੇ ਕਿਆ ਅਸੀ ਕਿਆ ਵੀ ਹੁਣ ਦੋਂ ਹੋਏਗਾ ਫੇਰ ਇੱਥੇ ਆਣਾ ਕਹਿੰਦੇ ਨਈ ਹੁਣ ਅਸੀਂ ਇੱਥੋਂ ਬੰਦ ਕਰ ਦੇਣਾ ਏ ਐਸ ਆਈ ਆਰ ਤੇ ਕੰਮ ਸਾਡਾ ਸ਼ੁਰੂ ਹੋਣ ਲੱਗਾ ਦੋ ਮਹੀਨੇ ਲਈ
ਅ ਹ
ਹੁਣ ਅਜੇ ਜਿੱਥੇ ਖੁੱਲੇਗਾ, ਫੇਰ ਤੁਸੀਂ ਉੱਥੇ ਜਾਓ
ਅੱਛਾ।
ਜਿੱਥੇ ਵੀ ਖੁੱਲੇਗਾ ਨਾ ਉੱਥੋਂ ਤੁਸੀਂ ਹੁਣ ਜਾ ਕੇ ਜੇੜ੍ਹੇ ਐਨੂੰ ਕਈ ਜਾਂਦੇ ਪਏ ਵੀ ਅਸੀਂ ਹੁਣ ਬਸ ਕੱਲ ਤੱਕ ਹੈਗੇ ਆ ਤੇ ਕੱਲ ਤੋਂ ਬਾਦ ਸਾਡੀ ਡਿਊਟੀਆਂ ਖਤਮ ਹੋ ਗਈਆਂ। ਅਸੀਂ ਹੁਣ ਐਸ ਆਈ ਆਰ ਵੱਲ ਸਾਡਾ ਉੱਧਰ ਡਿਊਟੀਆਂ ਲੱਗ ਗਈਆਂ ਨੇ ਤੇ ਅਸੀਂ ਕਿਹਾ ਚਲੋ ਠੀਕ ਏ ਅਜੇ ਮਹੀਨਾ ਲੱਗ ਜਾਣਾ ਤੇ ਕਹਿਦੇ ਅਜੇ ਤੇ ਸਾਰੇ ਸ਼ਹਿਰ ਚ ਬੰਨੇ ਨੇ ਅਜੇ ਤੇ ਦੋ ਪਾਸੇ ਬਣੇ ਨੇ।ਬ
ਹੁਣ ਇੱਧਰ ਪਾਸੇ ਬੰਦ ਆ ਹੁਣ ਇੱਧਰ ਬੰਦ ਹੋ ਜਾਣ ਕਿਸੇ ਹੋਰ ਪਾਸੇ ਸ਼ੁਰੂ ਹੋ ਜਾਣਗੇ।
ਹਾਂ ਚਲੋ ਕੋਈ ਗੱਲ ਨੀ ਰੌਲਾ ਪੈ ਈ ਜਾਂਦਾ ਸਾਰੇ ਮਹੱਲੇ ਚ
ਆਹੋ ਹਾਂ ਕੋਈ ਨੀ ਹੁਣ ਮਹੀਨਾ ਏ ਜੁਲਾਈ ਪੂਰਾ ਏ ਭਾਵੇਂ ਇੱਕ ਵਾਰੀ ਚੈੱਕ ਕਰਾ ਲਾਂਗੇ ਨਾ ਚੜ੍ਹ ਗਿਆ ਹੋਇਆ ਤੇ ਫੇਰ ਕਿਤੇ ਜਾਵਾਂਗੇ ਹੈਨਾ।
ਸਈ ਗੱਲ ਏ ਵੇਟ ਕਰਲੋ ਹਲੇ ਕੋਈ ਨੀ ਮਹੀਨਾ ਹਲੇ ਚਲਾ ਲੈ ਆ ਜਾਂਦਾ। ਨਵੀਂ ਬਣਿਆ ਨਾ ਹਾਲੇ ਟਾਈਮ ਏ ਮੈਂ ਤੇ ਪਿਛਲੇ ਸਾਲ ਕਾਲਜ ਜਦੋਂ ਜਾਂਨੀ ਸਾ ਤੇ ਮੈਨੂੰ ਮੈਡਮ ਨੇ ਕਿਹਾ ਸੀ ਤੇ ਮੈਡਮ ਨੇ ਮੇਰਾ ਅ ਓਨਲਾਈਨ ਜੈਂਦੇ ਕਰਦੋ ਤੇ ਉਹ ਮੈਂ ਭਰਿਆਦਾ ਸੀ ਕਢਵਾਇਆ ਨੀ ਉਹ ਸਾਲ ਹੋ ਗਿਆ ਨਿਕਲਿਆ ਨੂੰ ਤੇ ਓ ਹੁਣ ਕਢਾਇਆ ਤੇ ਓਹ ਫਿਰ ਸਾਲ ਹੋ ਗਿਆ ਨਾ ਬਾਨ
ਹਾਂ ਆ ਸਾਲ ਹੋ ਗਿਆ ਤੇ ਨਈ ਸਾਲ ਬਨਿਆ ਵੀ ਹੋਆ ਤੇ ਨਾਂ ਵੀ ਤੇ ਚੜ੍ਹ ਗਿਆ ਸੀ ਨਾ ਭਾਵੇਂ ਸਾਲ ਵਿੱਚ ਨਾਮ ਤੇ ਚ
ਹਾਂ ਨਾਮ ਚੜ ਗਿਆ ਸਾਲ ਹੋ ਗਿਆ ਨਾ ਬਣੇ ਨੂੰ ਓਹ ਕਢਵਾਇਆ ਨੀ ਵੱਖਰੀ ਗੱਲ ਏ ਪਰ ਵਨਿਆ ਹੋਇਆ ਸੀ।
ਹੁਣ ਏਦਾ ਜਿਵੇਂ ਓਦੋਂ ਓਦੋਂ ਰਿਜੈਕਟ ਹੋਇਆ ਓਦੋਂ ਵੀ ਨ ਇਸ਼ੂ ਕਰਾਇਆ। ਓ ਫ਼ਰਕ ਪੈ ਗਿਆ ਹੋਰ ਦਸ ਪੰਦਰਾਂ ਦਿਨ ਲੇਟ ਹੋ ਗਿਆ ਆਪਾਂ ਫੇਰ ਚੱਲ ਕੋਈ ਗੱਲ ਨੀ ਹੁਣ ਜਿੱਥੇ ਇੰਨੇ ਹੋ ਆਹ ਓ ਓਦੋਂ ਈ ਹੋਣਾ ਏ ਹੋਰ ਓਦੋ ਆ ਹੋਰ ਸੁਣਾ ਕੀ ਕਰਦੀ ਪਈ
ਬਸ ਮੈਂ ਸੋਚਦੀ ਪਈ ਆ ਕਿ ਘੰਟਾ ਕੁ ਨਾ ਲੰਮੇ ਪੈ ਕੇ ਨਾ ਹੁਣੇ ਜਾ ਕੇ ਮਸ਼ੀਨ ਲਾ ਲਾ ਕੱਪੜੇ ਦਾ ਪਰ ਏਨੇ ਅੱਜ ਤੇ ਤੇਰਵਾਂ ਚੌਂਕੇ ਚੜ੍ਹੀ ਆਪੇ ਚੜ੍ਹਗੀ ਸਵੇਰੇ ਈ ਆਪੇ ਈ ਏਨੇ ਬਨਾ ਲੇ। ਕੜਾਹ ਆਪੇ ਈ ਖਾ ਲਿਆ ਹਾਂ ਹੂੰ
ਅੱਛਾ।
ਆਹ।
ਤੇ ਤੇਰੇ ਤੇ ਕੋਈ ਬੱਚੇ ਨੂੰ ਕੱਪੜਾ ਨੀ ਆਇਆ ਕੋ ਕੁਛ ਨੀ ਕੀਤਾ।
ਕੀ ਮਤਲਬ ਨਈ ਹੁਣ ਪੰਦਰ ਸੋਲਵੇਂ ਨੂੰ ਆਏਗਾ ਨਾ
ਅੱਛਾ-ਅੱਛਾ ਤੁਹਾਡੇ ਵੀ ਨਾ ਸਾਡੇ ਤੇ ਤੇਰਵੇਂ ਨੂੰ ਬੱਚੇ ਨੂੰ ਨਵਾਂ ਕੱਪੜਾ ਪਾ ਕੇ ਤਹਾਡੇ ਹੋਰ
ਸੂਤ ਏਨਾਂ ਨੇ ਸੋਮਵਾਰ ਪਾਣਾ ਨਾ ਸੂਤਰ ਚ ਕਰ ਲੇ ਤੇ ਉਹ ਫੇਰ ਸੋਮਵਾਰ ਪਾਣਗੇ ਤੇ ਮੈਂ ਵੇਹੇ ਕਿਹਾ ਮੈਂ ਕਿਹਾ ਅੱਜ ਤੇਰਵਾਂ ਸੀ ਤੇ ਮੈਂ ਕਿਹਾ ਆਪੇ ਇਹਨੇ ਕੜਾਹ ਬਣਾ ਕੇ ਆਪੇ ਖਾ ਲਿਆ।
ਆਹੋ ਸੋ ਸੋ।
ਕੋਈ ਤੇ ਰਾਤ ਆਇਆ ਹੁਣ ਛੋਟੀ ਭੂਆ ਆਈ ਉਹਦੀ ਹੁਣ ਉਹ ਲੈ ਕੇ ਆਇਆ ਦਿਓਰ ਤੇ ਛੋਟੀ ਭੂਆ ਨੂੰ ਲੈ ਇਆ ਹੁਨ ਉਹ ਘੰਟਾ ਡੇਢ ਰਹੇਗੀ। ਗਲੀ ਚ ਡੱਬੇ ਵੰਡ ਆਏ ਨਾਮ ਨੀ ਲੇਣਾ
ਓ ਸੋਰੀ- ਸੋਰੀ - ਸੋਰੀ ਅੱਛਾ।
ਤੇ ਦੋ-ਦੋ ਲੱਡੂ ਗਲੀ ਚ ਵੰਡ ਆਇਆ।
ਅੱਛਾ।
ਚਾਰ-ਚਾਰ ਸੱਚ।
ਤੁਹਾਨੂੰ ਕੁਛ ਨੀ ਅੱਛਾ। ਚਲੋ ਕੋਈ ਨੀ ਅੱਛਾ ਭੂਆ ਨਾਲ ਲੈ ਗਈ ਹੋਣੀ ਆ। ਭੂਆ ਵੰਡ ਆਈ ਹੁਨੀ ਏ, ਤੇ ਤੈਨੂੰ ਨੀ ਬੁਲਾਇਆ ਭੂਆ ਨੇ?
ਨਾ, ਆਪੇ ਚੱਲ ਗਈ। ਨਾ ਨਹੀਂ ਆਪੇ ਚੱਲ ਗਈ ਕੱਲੇ। ਵੰਡ ਆਏ। ਉਹ ਮੁੰਡਾ ਵੀ ਨੀ ਭੇਜਦੀ ਏਦਰ, ਹਮ ਸਖਸ਼ਮ ਕਹਿੰਦਾ ਛੋਟਾ ਕਹਿੰਦਾ ਰਹਿੰਦੇ ਉਹ ਕਹਿੰਦੀ ਨਈ ਇਹ ਕਹਿੰਦੀ ਸੁੱਤਾ ਹੋਇਆ ਸੁੱਤਾ ਹੋਇਆ ਤੀਨ ਦਿਨ ਹੋ ਗਏ ਨੇ ਉਹਨੂੰ ਕਹਨੇ ਆ ਮੈਂ ਰਾ ਤੇ ਨੀ ਬੋਲਿਆ ਮੈਂ ਕਿਹਾ ਖਬਰਦਾਰ ਜੇ ਤੂੰ ਕਿਹਾ ਮੇਰੇ ਸਾਹਮਣੇ ਲੈ ਕੇ ਆ ਅ ਲਿਵਨ ਭੇਜ ਦੋ-ਭੇਜ ਦੋ। ਅਗਲੇ ਨੂੰ ਨੀ ਪਤਾ ਚਲਦਾ ਤੂੰ ਕਿੰਨੀ ਵਾਰੀ ਗਿਆ।
ਆਹ।
ਆਹ ਪਈ ਤੇ ਨ ਸੇ
ਹਾ
ਮੈਂ ਕਿਹਾ ਤੂੰ ਸਕੂਲ ਜਾਏਗਾ ਨਾ ਤੈਨੂੰ ਸਾਰਾ ਕੁਛ ਭੁੱਲ ਜੇਗਾ। ਥੋੜੇ ਦਿਨ ਦੀ ਗੱਲ ਹੈ ਪੰਦਰਾਂ ਸੋਲਾਂ ਦਿਨਾਂ ਦੀ ਗੱਲ ਹੈ। ਫੇਰ ਏਨੇ ਸਭ ਕੁਛ ਉਹੀ ਰੂਟੀਨ ਹੋ ਜਾਨਾ ਸਕੂਲੇ ਜਾ ਆ ਕੇ ਪੜ੍ਹੋ, ਹਾਂ।
ਬੇਫਿਕਰੇ-ਬੇਫਿਕਰੇ ਹੋ ਜਾਣਾ ਸਾਰੀ ਗੱਲਾਂ ਤੋਂ। ਹਾਂ, ਇਹ ਕਿਤੇ ਸਕੂਲ ਲੱਗੇ ਚ ਹੋ ਜਾਂਦਾ ਤੇ ਏ ਵੀ ਪਤਾ ਲੱਗਣਾ ਕੰ ਗੱਲ ਦਾ ਕਿਸੇ ਦਾ ਵੀ, ਆਹੋ। ਆਹ।
ਹਮ।
ਚਲੋ ਕੋਈ ਨੀ ਅਪਨੇ ਘਰ ਰੌਂ, ਆ ਜੂ ਮੈਂ ਤੇ ਕਿਹਾ ਅਪਨੇ ਘਰ ਏ। ਕਿਸੇ ਨੂੰ ਥੋੜੀ ਕੁਛ ਕਹਿਣਾ ਕਿਤੇ ਚਲੇ ਜਾਣਾ ਆਪਣੇ ਘਰ ਬੇਣਾ।
ਹੈਂ।
ਮੈਂ ਅਪਨੇ ਘਰ ਰਹਿਣਾ ਜੇ ਕਿਸੇ ਦੇ ਥੋੜ੍ਹੀ ਘਰ ਤੁਰ ਪੈਣੇ ਕਿਵੇ ਮਰਜ਼ੀ ਕੋਈ ਕਰੇ
ਹਮਮ। ਬਸ, ਉਹ ਫੇਰ ਮੈਂ ਉਹ ਵੇਹਲਾ ਲੱਡੂ ਕੱਲੀ ਵੰਡ ਆਇ ਏ। ਤੇ ਉਹਨੇ ਵੀ ਸਵੇਰੇ ਕੜਾਹ ਕੱਲੀ ਬਣਾ ਕੇ ਖਾ ਖੂ ਲਿਆ ਵੇਹਲੀ। ਉਹਨੂੰ- ਉਹਨੂੰ-ਉਹਨੂੰ ਹੈ ਈ ਨੀ ਕਿਸੇ ਦੀ ਪਰਵਾਹ ਆਵੇ-ਆਵੇ ਨਹੀਂ ਆਵੇ। ਆਸੇ
ਹਾਂ। ਵੇਖ ਲੈ ਇਹ ਚੰਗੀਆਂ ਰਹਿੰਦੀਆਂ ਈ ।
ਹੋਰ ਕੀ।
ਇਹ ਚੰਗੇ ਲੋਕ ਰਹਿੰਦੇ ਜਿਹੜੇ ਪ੍ਰਵਾਹ ਨੀ ਕਰਦੇ, ਸਾਡੇ ਵਰਗੇ ਮਨ ਮਰ ਜਾਂਦੇ। ਹੁਣ ਅਹੀ ਆਪ ਨੀ ਪਰਵਾਹ ਕੀਤੀ, ਆ ਹੁਣ ਜਹੜਮਦਿਨ ਕੀਤਾ ਸੀਂ ਆਪ ਨੀ ਪਰਵਾਹ ਕੀਤੀ। ਤੇ ਕਿ ਅਹੀ ਕਿਉ ਕਰੀਏ ਕੀ ਗੱਲ ਅਹੀ ਮਰਦੇ ਰਹੀਏ। ਹੇਨਾ ਖੁਸ਼ ਰਵੋ ਖੁਸ਼ ਰਵੋ। ਹਾਂ, ਸਮਾਂ ਸੋਹਣਾ ਨਿਕਲਦਾ ਖੁਸ਼ ਰੋ ਇਹਨਾਂ ਲੋਕਾਂ ਦੀ ਜੇਹੜੀ ਗੱਲ ਏ ਚਾਰ ਦੇਨ ਦੀ ਚਾਦਨੀ ਫੇਰ ਹਨੇਰੀ ਰਾਤ
ਕਦੀ ਏਦਰ ਤੇ ਕਦੀ ਉਧਰ
ਆਹੋ ਆਹ
ਮੈਂ ਕਿਹਾ ਚੱਲ, ਮੈਂ ਕਿਹਾ ਮੈਂ ਤੇ ਸਵੇਰੇ ਉੱਠੀ ਤੇ ਉਹਨੇ ਨੂੰ ਬੰਨ ਗਿਆ। ਭਾਂਡੇ ਭੁਡੇ ਖਾਲੀ ਕਰਤੇ ਤੇ, ਕੰਮ ਵਾਲੀ ਮੇਰੇ ਭਾਂਡੇ ਪਏਦੇ ਕੰਮ ਵਾਲੀ ਕੰਮ ਵਾਲੀ ਨਾ ਕੱਲ ਬਸ ਦੋ ਦਿਨ ਹੋ ਗਏ ਮੇਰੇ ਭਾਂਡੇ ਕਰਦੇ। ਜਾਂ ਜਿੰਨੇ ਦੋ ਕੁਲੇ, ਤਾਂ ਇੱਕ ਕੋਈ ਚੀਜ਼, ਕਿਉਂਕਿ ਨਾਸ਼ਤਾ ਅਸੀਂ ਲੇਟ ਕਰਦੇ ਆ ਤੇ ਅੱਜ ਕੇਹਿੰਦੀ। ਦੇ ਨੀ ਕਰਨੇ,
ਅੱਛਾ,
ਉਹ ਵੱਖਰੇ ਰੱਖਦੀ, ਮੇਰੇ ਉੱਥੇ ਪਏ ਰਹਿਨ ਦੇ ਤੇ ਕੋਈ ਗੱਲ ਨੀ ਉੱਠ ਪਈ ਐ ਨਾ, ਹੁਨ ਰੋਟੀ ਰੂਟੀ ਬਣਾ ਲੀ ਸਵੇਰ ਤੱਕ, ਘਰ ਦਾ ਡਸਟਿੰਗ ਵੋ ਕਰਾਂਗੇ ਤੇ ਫਿਰ ਸਾ ਆ ਗਿਆ ਦਿਮਾਗ ਚ
ਹਾਂ ਚਲੋ ਕੋਈ ਗੱਲ ਨੀ ਜੋ ਕਰੇ ਆਪਣੀ ਖੁਸ਼ੀ ਲਈ ਕਰੇ ਮਰਜ਼ੀ ਲਈ ਕਰੇ ਆਪਾਂ ਨੀ ਕਿਸੇ ਚ ਪੁੱਤਰ ਤੈਨੂੰ ਟਾਈਮ ਨੀ ਨਾ ਦੇਣਾ ਹੈ ਨਾ ਟਾਈਮ ਹੀ ਨਾ ਦੇਣਾ ਹੈ ਹਾਂ
ਸਹੀ ਗੱਲ ਹੈ ਹੂੰ,
ਸ਼ੋਰਤ ਸ਼ੋਹਰਤ ਵੀ ਕਿਸੇ ਕਿਸੇ ਨੂੰ ਪਤਾ। ਮਿਲਦੀ ਹੈ ਐਵੇਂ ਨਹੀਂ ਮਿਲਦੀ ਹਹ
ਇਹ ਬੂਥ ਬਣੀ ਹੋਈ ਹੈ ਲੜਾਈ ਵਾਲੀ
ਅਤੇ ਬਣੀ ਰਵੇ ਬਣੀ ਰਵੇ ਅਸੀਂ ਕੋਈ ਤੂੰ ਡੱਬੇ ਲੈ ਕੇ ਖਾਧੇ ਨੇ ਜਿਹੜਾ ਤੂੰ ਬਥੀ ਬਣੀ ਬਣੀ ਰਹੇ ਹਾਂ
ਜਾਂ ਤੂੰ ਇੱਕ ਇੱਕ, ਡੰਗ ਦੀ ਵੀ ਰੋਟੀ ਖਵਾਈ ਜਾਂ ਤੇਰੀ ਭੈਣ ਖਵਾਈ ਹੈਹ ਬਣੀ ਤੇ ਬਣੀ ਰ ਕੋਈ ਗੱਲ ਨਹੀਂ ਫਿਰ ਕਿਉਕਿ ਹੂੰ,
ਹੋਰ ਸੁਣਾਓ? ਆਈ ਸਲਵਾਰ ਨੀ ਆਈ ਕੋਈ
ਨਹੀਂ ਕਹਿੰਦੀ ਸੀ ਅਛਾ ਚੰਗਾ ਨਹੀਂ ਆਈ ਸਵੇਰ ਦਾ ਨੇਰੇ ਦਾ ਇੰਨਾ ਕੰਮ ਅਸੀਂ ਕੁਈ ਸਾਬ ਨੀ ਸੀਗਾ ਤੇ ਉਹ ਫਿਰ ਫਿਰ ਇੰਨੀਆਂ ਤਥਾਵਾਂ ਥੂਵਾਂ ਧੋਤੀਆਂ ਨੇ ਉੱਥੋਂ ਆਗੇ ਕਿੰਨਾ ਕੰਮ ਕੀਤਾ
ਤਾਂ ਸਾਡੇ ਵੀ ਕੰਮ ਵਾਲੀ ਅੱਜ ਕਿੰਨਾ ਟਾਂਖਾ ਅੰਦ ਕੱਢੇ ਸਾਡੇ ਵੀ ਉਹ ਸਾਹਮਣੇ ਪੇੜ ਦਾ ਵੀ ਆ ਜਾਂਦਾ ਨਾ ਪੱਤੇ ਪੁੱਤੇ ਬਹੁਤ ਗੰਦ ਸੀ ਧੋ ਧੋ ਗਈ।
ਕਹਿੰਦੀ ਹੋ ਗਏ ਆ ਦੱਸ
ਹੂੰ ਆ ਚਲੋ ਠੀਕ,
ਠੀਕ ਹੈ ਠੀਕ ਹੈ,